ਹੈਲ ਬੋ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਵਧੀਆ-ਵਧੀਆ ਤੁਸੀਂ ਦੱਸੋ।
ਬਸ ਵਧੀਆ, ਹੋਰ ਕੀ ਕਰਦੇ ਪਏਓ?
ਬਸ ਫਰੀ ਹੋ ਕੇ ਬੈਠੇ
ਘਰ ਸਬ ਵਧੀਆ।
ਹਾਂਜੀ ਵਧੀਆ ਠੀਕ-ਠਾਕ, ਤੁਸੀਂ ਸੁਣਾਓ।
ਬੱਚੇ ਵਗੈਰਾ ਸਭ
ਹਾਂਜੀ ਵਧੀਆ ਬਾਬੇ ਦੀ ਕਿਰਪਾ।
ਅੱਛਾ-ਅੱਛਾ ਹੋਰ ਬ੍ਰੇਕਫਾਸਟ ਵਗੈਰਾ ਸਬ ਕਰ ਲਿੱਤਾ ਨਾਸ਼ਤਾ-ਪਾਣੀ।
ਹਾਂਜੀ ਦੀਦੀ ਸੁਬਾਹ ਦਾ ਹੋ ਗਿਆ ਹੁਣ ਦੁਪਹਿਰ ਦੀ ਅੱਜ ਸੁਬਾਹ ਬਣਾ ਲਿਆ ਪਰੌਂਠਾ ਬਣਾ ਕੇ ਚਾਹ ਚਾਰ
ਹਾਂਜੀ, ਨਾਲੇ ਸੰਡੇ ਆ, ਤੇ ਸਵੇਰੇ ਇਓ ਸਭ ਹੈ ਬੱਚੇ ਵੀ ਲੇਟ ਟੁੱਟਤੇ ਐ ਅਸੀਂ ਵੀ, ਅਸੀਂ ਤੇ ਹੁਣ ਹੀ ਅੱਜ, ਲੇਟ ਹੀ ਉੱਠੇ ਆ ਹੁਣੇ, ਅਸੀਂ ਬ੍ਰੇਕਫਾਸਟ ਕੀਤਾ
ਅੱਛਾ, ਛੁੱਟੀ ਦੇ ਕਰਕੇ
ਹਾਂਜੀ, ਸੰਡੇ ਸੀ ਨਾ ਅੱਜ, ਹਾਂਜੀ ਅਸੀ ਵੀ ਪੂੜੀ ਚਨੇ ਖਾਧੇ ਆ
ਚੱਲ ਵਧੀਆ ਏ ਸਾਨੂ, ਦੀਵਾਲੀ ਦਿਨ
ਸਪੈਸ਼ਲ ਬਣਾ ਕੇ ਖਾਣਾ
ਹੁ, ਹੁ, ਨਹੀ ਠੀਕ ਏ, ਇੱਕ ਦਿਨ ਆਦਾ ਤੇ ਕੁਛ, ਸਪੈਸ਼ਲ ਕਰਨਾ ਚਾਹੀਦਾ
ਆ ਹਾਂਜੀ, ਇੱਕ ਹੀ ਟਾਈਮ ਮਿਲਦਾ ਨਾ, ਇੱਕ ਹੀ ਦਿਨ ਮਿਲਦਾ ਨਾ, ਛੁੱਟੀ ਵਾਲੇ ਦਿਨ, ਕੁਛ ਚੰਗੀ ਚੀਜ਼ ਖਾਣ ਨੂੰ ਹਮ
ਬਾਕੀ ਤੇ ਪੂਰਾ ਦਿਨ, ਜਲਦਬਾਜ਼ੀ ਹੁੰਦੀ ਹੈ, ਕੰਮ ਤੇ ਜਾਣਾ ਹੈ, ਫੇਰ ਉਹੀਓ ਜਲਦੀ ਜਲਦੀ ਪ ਰੋਟੀ ਬਣਾ ਲੀਤੀ, ਸਬਜ਼ੀ ਵਗੈਰਾ ਜਲਦੀ ਬਣਾ ਲਿਤੀ
ਆ ਹਾਂਜੀ, ਉਹੀ ਤੇ,
ਹੋਰ ਮੌਸਮ ਕ
ਮੌਸਮ ਠੀਕ ਆ, ਵਧੀਆ।
ਇੱਥੇ ਤੇ, ਬੜੀ ਗਰਮੀ ਆ
ਹਾਂਜੀ, ਬਹੁਤ ਗਰਮੀ ਹੋਈ ਪਈ, ਕਹਿੰਦੇ ਪੰਜਾਬ ਚ
ਹੋਰ ਬਾਰਿਸ਼ ਵਗੈਰਾ, ਹੋਈ ਆ ਉੱਥੇ ਕੋਈ?
ਹਾਂਜੀ, ਬਾਰਿਸ਼ ਹੋ ਜਾਂਦੀ ਵਿਚ ਵਾਰ ਦੀ ਵੀ
ਸਾਡੇ ਐਥੇ ਤੇ ਬਿਲਕੁਲ ਵੀ, ਨਹੀਂ ਹੋ ਰਹੀ
ਹਾਂ, ਪੰਜਾਬ ਚ ਤੇ ਦੋ -ਤਿੰਨ ਮਹੀਨੇ ਕੱਢਣੇ, ਬਹੁਤ ਮੁਸ਼ਕਿਲ ਹੋ ਜਾਂਦੇ ਗਰਮੀ ਚ
ਨਹੀਂ-ਨਹੀਂ, ਇੱਥੇ ਨਈ ਐ ਇੱਥੇ ਗਰਮੀ ਹੈ, ਲੇਕਿਨ ਹਜੇ ਬਾਰਿਸ਼ਾਂ ਨਹੀਂ ਲੱਗੀ ਪਹਿਲੇ ਲੱਗੀਆਂ ਸੀ। ਪਿਛਲੇ ਹਫ਼ਤੇ ਹੁਣ ਤੇ ਬਿਲਕੁਲ ਵੀ, ਇੱਥੇ ਬਾਰਿਸ਼ਾਂ ਨੀ ਹੈ। ਹੁਣ ਦੇਖੋ, ਕੀ ਪਤਾ ਐਂਡ ਚ ਜਾਂ ਅਗਸਤ ਤੱਕ, ਲੱਗਣ
ਹਾਂ, ਉਦੋਂ ਲੱਗਦੇ ਨੇ ਅਗਸਤ ਸਤੰਬਰ ਦੇ ਵਿੱਚ ਜਾ ਕੇ ਬਾਰਿਸ਼ ਫੇਰ, ਮੌਸਮ ਜਾ ਕੇ ਠੀਕ ਹੋਣਾ ਹੁੰਦਾ
ਹਾਂਜੀ, ਫਿਰ ਠੰਡ ਪੈ ਜਾਣੀ ਆ
ਹਾਂਜੀ, ਠੰਡਾ ਮੌਸਮ ਠੀਕ ਆ
ਹਾਂਜੀ, ਸਹੀ ਗੱਲ ਏ, ਗਰਮੀ ਚ ਐਵੇਂ ਪਸੀਨਾ ਲਾਈਟਾਂ ਬੰਦ
ਹਾਂਜੀ, ਨਾ ਕੋਈ ਕੰਮ ਕਰਨ ਨੂੰ ਦਿਲ ਕਰਦਾ
ਹਾਂ, ਸੁਸਤੀ ਤੇ ਦਿਨ ਐ, ਮਨ ਕਰਦਾ ਬਸ ਸੁੱਤੇ ਰਹੋ ਚ ਏਸੀ ਲਗਾ ਕੇ
ਹਾਂਜੀ, ਉਹ ਤੇ ਹੇ ਕੰਮ ਵੀ ਕਰਨਾ ਪੈਂਦਾ ਰਾਤ ਹੁ
ਲੇਕਿਨ, ਠੰਡ ਚ ਵੀ ਆਲਸ ਆ ਜਾਂਦਾ, ਫਿਰ ਰਜਾਈਆਂ ਚੋਂ ਨਿਕਲਣ, ਦਾ ਦਿਲ ਨ ਕਰਦਾ
ਆਹ ਉਹ, ਉਹ ਠੰਡ ਠੀਕ ਹੈ ਨਾ, ਕੰਮ ਕਰਕੇ ਇੱਕ ਜਗ੍ਹਾ ਬੈਠ ਜਾਈਦਾ ਨਾ
ਹਾਂ।
ਗਰਮੀ ਦੇ ਵਿੱਚ ਕਦੀ ਅੰਦਰ, ਕਦੀ ਬਾਹਰ, ਕਦੀ ਲਾਈਟ ਆ ਗਈ, ਕਦੀ ਚੱਲ ਗਈ
ਸਈ ਗੱਲ ਐ, ਲਾਈਟ ਦੇ ਵੀ ਬੜੇ ਕੱਟ ਲੱਗਦੇ ਪਿਆ
ਕੋਈ ਗੈਸਟ ਆ ਗਿਆ, ਰੋਟੀ ਬਣਾਉਣੀ ਬਹੁਤ ਮੁਸ਼ਕਿਲ ਹੋ ਜਾਂਦਾ ਨਾ
ਹਾਂਜੀ-ਹਾਂਜੀ ਉਹ ਤੇ ਹੈ
ਹਾਂਜੀ।
ਹੋਰ, ਤੁਹਾਡੇ ਬੱਚਿਆਂ ਦੇ ਸਕੂਲ ਲੱਗੇ?
ਹਾਂ ਬੱਚੇ ਦੇ, ਬੇਟੇ ਦੇ ਲੱਗਦੇ ਨਾਈਨਥ ਕਲਾਸ ਵਿੱਚ ਉਹ ਜਾਂਦਾ ਸਕੂਲ, ਬੇਟੀ ਨੇ ਟਵਲਥ ਕੀਤੀ ਆ। ਹੁਣ ਅੱਗੇ ਕੋਲਜ ਅਜੇ ਸਟਾਰਟ ਨੀ ਨਈ ਹੋਏ, ਅਗਸਤ ਵਿੱਚ ਸਟਾਰਟ ਹੋਣਗੇ।
ਅੱਛਾ ਅੱਛਾ
ਹਾਂਜੀ
ਵੱਡੀਆਂ ਈ ਕਲਾਸ ਐ। ਸੀ ਬੀ ਏਸ ਈ ਆ?
ਹਾਂ, ਉਹਨਾ ਇਥੇ ਸਟੇਟ ਬੋਰਡ ਓਹਨਾ ਦੀ, ਬੇਟੇ ਦੀ ਸੀ ਬੀ ਐਸ ਐ। ਬੇਟੀ ਦੀ ਅੱਗੇ ਹੋਨ ਸਟੇਟ ਬੋਰਡ ਹੋ ਜਾਏਗੀ।
ਅੱਛਾ -ਅੱਛਾ, ਕਿਹੜਾ ਸਬਜੈਕਟ ਰੱਖੇ ਦੇ?
ਬੇਟੀ ਹੁਣ ਕੋਲਜ, ਮਤਲਬ ਕੀ ਬੀਕੌਮ ਕਰੇਗੀ।
ਅੱਛਾ
ਅਕਾਊਂਟਸ ਹਾਂਜੀ।
ਅੱਛਾ ਹੋਰ ਦੁਪਹਿਰ ਦੀ ਹੋਗੀ ਰੋਟੀ ਦੀ ਤਿਆਰੀ
ਨਹੀਂ ਅਜੇ ਦੀਦੀ ਹੁਣ ਬੱਚੇ ਨੂੰ ਪੁੱਛਾਂਗੇ ਕੀ ਖਾਣਾ ਪੀਣਾ ਉਹਨਾਂ ਨੇ
ਅੱਛਾ
ਹ
ਹੋਰ
ਹਾਂਜੀ ਵਧੀਆ ਠੀਕ ਠਾਕ ਹੋਰ ਸਭ ਤੁਸੀਂ ਦੱਸੋ ਆਪਣੇ
ਘੁੰਮਣ ਨੀ ਗਯੇ ਕਿਤੇ ਛੁੱਟਿਆਂ ਚ
ਛੁੱਟੀਆਂ ਚ ਨਹੀਂ
ਕਿਉਂ
ਬੱਚੇ ਪਸੰਦ ਹੀ ਨਹੀਂ ਕਰਦੇ ਘੁੰਮਣਾ ਫਿਰਨਾ ਕਿਥੇ
ਨਹੀਂ ਹੈਵੇਂ ਛੁੱਟੀਆਂ ਚ ਤੇ ਜਾਣਾ ਚਾਹੀਦਾ ਕਿਥੇ ਘੁੰਮਣ
ਬੱਚੇ ਕੀ ਆ ਕੇ ਪੰਜਾਬ ਤੋਂ ਬਾਹਰ ਰਹਿੰਦੇ ਨੇ, ਸਾਲ ਚ ਇੱਕ ਵਾਰ ਚੱਕਰ ਲਾ ਜਾਂਦੇ ਨੇ ਉਸ ਤੋਂ ਬਾਅਦ ਕਿਤੇ ਨੀ ਜਾਂਦੇ
ਅੱਛਾ ਅੱਛਾ ਨਹੀਂ ਅਸੀਂ ਤੇ ਜਾਂਦੇ ਰਹਿੰਦੇ ਆਂ ਛੁੱਟੀਆਂ ਪੈਂਦੀਆਂ ਤੇ ਫੇਰ ਮੈਂ ਕਿਹਾ ਚਲੋ ਜੂਨ ਜੁਲਾਈ ਦੀ ਛੁਟੀ ਆਉਂਦੀ ਹੈ ਇੱਕ।
ਬੱਚੇ ਤੁਹਾਨੂੰ ਪਤਾ ਹੀ ਆ, ਹੁਣ ਵੱਡੇ ਹੋਣ ਦੇ ਕਰਕੇ ਆਪਣੇ ਫਰੈਂਡਸ ਦੇ ਨਾਲ
ਹਾਂ ਲੇਕਿਨ ਫਰੈਂਡਸ ਵੀ ਠੀਕ ਹੈ, ਲੇਕਿਨ ਫੈਮਲੀ ਫੈਮਲੀ ਹੈ ਫਰੈਂਡਸ ਦੇ ਨਾਲ ਅਲੱਗ ਮਜ਼ਾ ਹੈ, ਫੈਮਲੀ ਦੇ ਨਾਲ ਅਲੱਗ ਮਜ਼ਾ ਹੈ, ਮਾਂ ਪਿਓ ਨੂੰ ਵੀ ਥੋੜ੍ਹੀ ਇਮਪੋਰਟੈਂਸ ਦੇਣੀ ਚਾਹੀਦੀ ਹੈ
ਹਾਂ ਉਹ ਕੀ ਕਿ ਬੱਚੇ ਵੀ ਸਾਰਾ ਦਿਨ ਬਿਜੀ ਰਹਿੰਦੇ ਐ, ਸਕੂਲ ਤੋਂ ਟਿਊਸ਼ਨ ਟਿਊਸ਼ਨ ਤੋ ਫੇਰ ਹੋਮਵਰਕ ਸਟਾਰਟ ਕਰੋ, ਆਪਣਾ ਰਾਤ ਦਾ ਖਾ ਕੇ ਸੋ ਜਾਓ
ਅੱਜ ਕੱਲ੍ਹ ਤਾਂ ਹੋਲੀਡੇ ਹੋਮਵਰਕ ਵੀ ਬੜਾ ਜ਼ਿਆਦਾ ਆਇਆ ਹੋਏਗਾ ਬੱਚਿਆਂ ਨੂੰ ਪ੍ਰੋਜੈਕਟ ਵਗੈਰਾ ਹੀ ਆ ਆ ਮੋਡਲਸ ਵਗੈਰਾ
ਉਹਹੀ ਪ੍ਰੋਜੈਕਟ ਦਿੰਦੇ, ਨਾ ਬਾਦ ਚੈੱਕ ਹੁੰਦੇ ਨਾ ਕੁੱਝ ਹੋ
ਅੰਬਾ ਚੋਂ ਐਵੇਂ ਸੁੱਟ ਦਿੰਦੇ ਆ, ਫੇਰ ਕਹਾੜੀ ਵਾਲੇ ਨੂੰ ਵੇਚ ਦਿੰਦੇ ਆ ਰੱਦੀ ਦੇ ਭਾਅ ਠੀਕ ਏ, ਬੱਚੇ ਵੀ ਤੇ ਇੰਨਾ ਮੇਹਨਤ ਕਰਦੇ ਆ ਉਹਦੇ ਤੇ ਕੋਈ ਪ੍ਰਾਈਜ਼ ਵਗੈਰਾ ਦੇਣਾ ਚਾਹੀਦਾ ਸਕੂਲ ਵਾਲਿਆਂ ਨੂੰ ਕੁਛ ਦੇਣਾ ਚਾਹੀਦਾ ਹੈ
ਹਾਂਜੀ
ਹੂ
ਕੁਛ ਨੀ ਬੱਚੇ ਵਿਚਾਰਿਆਂ ਦੇ ਵੀ ਕੁਝ ਨੀ ਹੱਥ, ਸਾਡੇ ਟਾਈਮ ਠੀਕ ਹੀ
ਸਹੀ ਗੱਲ ਹੈ, ਸਾਡੇ ਟਾਈਮ ਫੀ ਵਗੈਰਾ ਵੀ ਘੱਟ ਸੀ ਸਕੂਲੇ ਟਿਊਸ਼ਨ ਫੀ ਵੀ ਇੰਨੀ ਨੀ ਹੁੰਦੀ ਸੀ, ਪੜ੍ਹਾਈ ਵੀ ਮਤਲਬ ਠੀਕ ਸੀ ਅੱਜ ਕਲ੍ਹ ਦੇ ਬੱਚਿਆਂ ਦੇ ਇੰਨੀ ਇਨੀ ਸਕੂਲ ਚ ਵੀ ਇੰਨੀ ਇੰਨੀ ਫੀਸਾਂ ਹੈ ਟਿਊਸ਼ਨ ਦੀ ਵੀ ਦੋ ਤਾਂ ਵੀ ਰਿਜ਼ਲਟ ਕੋਈ ਚੰਗਾ ਰਿਜਲਟ ਨਹੀਂ ਲੈ ਕੇ ਆਉਂਦੇ।
ਹ ਟਿਊਸ਼ਨ ਵੀ ਕੋਈ ਚੰਗੀ ਮਿਲ ਜਾਏ ਠੀਕ ਆ ਨਹੀਂ ਤੇ ਉਹ ਵੀ ਟਾਈਮ ਪਾਸ ਵਾਸਤੇ
ਅਸੀ ਅੱਜਕਲ ਤੇ ਐਵੇਂ ਬਿਠਾਈ ਰੱਖਦੇ ਆ ਰੱਟਾ ਲਗਵਾ ਦਿੰਦੇ ਆ ਬ ਬਚਿਆ ਨੂੰ ਮਤਲਬ ਸਾਡੇ ਬੇਸ ਕਲੀਅਰ ਨੀ ਕਰਦੇ ਬੱਚਿਆਂ ਦਾ
ਬੱਚੇ ਵੀ ਘਰ ਬਹਿ ਕੇ ਵੀ ਨੀ ਨਾ ਆਪਣੇ ਆਪ ਹੈਂਡਲ ਕਰ ਸਕਦੇ ਨਾ।
ਅੱਸੀ ਲੇਕਿਨ ਠੀਕ ਸੀ। ਆਪਣੇ ਟਾਈਮ ਤੇ ਸਾਡੇ ਮਤਲਬ ਮਾਂ ਪਿਓ ਸਾਨੂੰ ਬੋਲਦੇ ਵੀ ਨੀ ਸੀ। ਕੀ ਆਪਣਾ ਕੰਮ ਕਰਲੋ ਹੋਮਵਰਕ ਜਾਂ ਪੜ੍ਹ ਲੋ ਸਾਨੂੰ ਪਤਾ ਸੀ ਕਿ ਸਾਡੇ ਪਰ ਅਸੀਂ ਆਪਣਾ ਕੰਮ ਕਰਨਾ ਅਸੀਂ ਪੜ੍ਹਨਾ
ਹਾਂਜੀ ਟਿਊਸ਼ਨ ਤੋਂ ਬਿਨਾਂ ਵੀ ਪਾਸ ਹੋ ਜਾਈਦਾ ਸੀ
ਹਾਂਜੀ ਕਦੇ ਟਿਊਸ਼ਨ ਲਗਾਉਣ ਦੀ ਲੋੜ ਹੀ ਨਹੀਂ ਅਸੀਂ ਆਪੇ ਨੀ ਲਗਾਉਂਦੇ ਸੀ ਅਸੀਂ ਬੋਲਦੇ ਸੀ ਸਕੂਲ ਸਕੂਲੇ ਹੀ ਇੰਨੀਆਂ ਫੀਸਾਂ ਜਾ ਰਹੀਆਂ ਕੀ ਖਰਚੇ ਕਰਨ ਇਹ
ਹਾਂਜੀ ਹਾਂਜੀ
ਅੱਜ ਕੱਲ ਦੇ ਬੱਚੇ ਟਿਊਸ਼ਨ ਲਗਾ ਦੋ ਸਕੂਲ ਮੇ ਸਮਝ ਨਹੀਂ ਆ ਰਹੀ
ਹਾਂ ਆਪ ਨੀ ਨਾ ਮਿਹਨਤ ਕਰਦੇ ਆਪ ਮਿਹਨਤ ਨੀ ਕਰਦੇ ਬਸ ਸਾਰੀ
ਕੋਈ ਨਾ, ਨਾਲੇ ਅੱਜ ਕਲ ਪੜ੍ਹਾਈਆਂ ਵੀ ਬੜੀਆਂ ਔਖੀਆਂ ਹੋਈਆਂ ਦੀਆਂ। ਜੋ ਹੁੰਦਾ ਹੈ ਬੁੱਕ ਚ, ਉਹ ਆਨਾ ਨੀ।
ਹਾਂ, ਆਊਟ ਆਫ ਸਲੇਬਸ ਆ ਜਾਂਦਾ ਨਾ। ਸਾਡੇ ਇਹ ਆ ਕਿ ਜੋ ਅਸੀਂ ਪੜ੍ਹਿਆ ਉਹ ਹੀ ਆਉਂਦਾ ਹੁੰਦਾ ਸੀਗਾ। ਜੋ ਸਕੂਲ ਵਾਲੇ ਦੱਸ ਸਿਆ ਸਿਰਫ ਓਹੀ, ਤੇ ਅੱਜ ਕੱਲ ਬੱਚੇ ਤੇ ਕੀ ਕਰਨਾ ਹੀ। ਮਾਂ ਪਿਓ ਬੱਚੇ ਨੂੰ ਗੁੱਸੇ ਹੁੰਦੇ, ਨੰਬਰ ਘੱਟ ਕਿਉਂ ਆਏ ਤੁਹਾਡੇ? ਹੀ-ਹੀ।
ਸਹੀ ਗੱਲ ਹੈ। ਹੁਨ ਇਹ ਫਿਰ ਮਾਂ ਪਿਓ ਨੇ ਤੇ ਬੋਲਨਾ ਹੀ ਹੈ ਨਾ। ਅਗਲੇ ਇੰਨੀਆਂ ਇੰਨੀਆਂ ਫੀਸਾਂ ਦਿੰਦੇ ਪਏ ਆ। ਇੰਨੇ ਇੰਨੇ ਅੱਜਕੱਲ੍ਹ ਮਾਂ ਤੂੰ ਵੀ ਆਪਨੇ ਬੱਚਿਆਂ ਨੂੰ ਕਾਫੀ ਧਿਆਨ ਦੇ ਰਿਹੇ। ਫਿਰ ਵੀ ਅਗਰ ਬੱਚਿਆਂ ਦੇ ਨੰਬਰ ਨਾ ਆਉਨ, ਤੇ ਫਿਰ
ਹਾਂ ਇਹ ਤੇ ਹੈ ਹੀ ਆ। ਉਹ ਤੇ ਹੈ ਹੀ ਆ, ਅੱਜ ਕੱਲ ਬੱਚੇ ਵੀ ਕਿੱਥੇ ਮੁੂਡ ਤੇ ਆ। ਜੇ ਮੂਡ ਆ ਤੇ ਬੁੱਕ ਲੈ ਕੇ ਬਹਿ ਜਾਨਗੇ, ਨਹੀਂ ਤੇ ਨਹੀਂ।
ਸਕੂਲੇ ਵੀ ਅੱਜ ਕੱਲ ਨੀ ਕਰਵਾਉਂਦੇ। ਇੱਕ ਦੋ ਕੁਸ਼ਚੰਸ ਕਰਵਾਉਂਦੇ ਏ। ਬੋਲਣਗੇ ਆਪੇ ਕਰਲਓ।
ਹਾਂ, ਇੱਕ ਤੇ ਜਿਆਦਾ ਕੋਵਿਡ ਤੋ ਬਾਅਦ ਜਿਆਦਾ ਬੱਚਿਆਂ ਦਾ ਧਿਆਨ ਬਸ ਫੋਨ ਤੋ ਕੱਢੋ, ਚਲੋ ਲਿਖੋ।
ਸਹੀ ਗੱਲ ਹੈ। ਕੋਵਿਡ ਦੀ ਵਜਾ ਨਾਲ ਬੱਚਾ ਮਤਲਬ ਬੜਾ ਹੀ ਉਹ ਬਾਹਰ ਖੇਲਨਾ ਖੂਲਨਾ ਬੰਦ ਹੋ ਗਿਆ ਸੀ ਬੱਚਿਆਂ ਦਾ। ਅੰਦਰ ਰਹਿਨ ਦੀ ਆਦਤ ਪੈ ਗਈ ਕੋਵਿਡ ਦੀ ਵਜਾ ਨਾਲ। ਤੇ ਹੁਣ ਬੱਚੇ ਕੀ ਹੈ, ਹੁਣ ਪੂਰਾ ਦਿਨ ਨਾ ਬਸ ਫੋਨ ਦੇ ਅੱਗੇ ਬੈਠੇ ਰਹਿੰਦੇ ਐਂ।
ਹਾਂਜੀ ਸਕੂਲ ਦੇ ਟੀਚਰਜ਼ ਵੀ ਦੇ ਦਿੰਦੇ ਨੇਂ। ਚਲੋ ਘਰ ਜਾ ਕੇ ਆਪੇ ਲੱਭਕੇ ਲਿਖ
ਉਹ ਟਾਈਮ ਚਲੋ ਉਸ ਟਾਈਮ ਤੇ ਤਾਂ ਸੀ ਨਾ ਕਿ, ਓਨਲਾਈਨ ਕੰਮ ਆਉਂਦਾ ਸੀ। ਹੁਣ ਟੀਚਰ ਹੋਰ ਆਲਸੀ ਹੋ ਗਿਆ ਏ। ਬੋਲਦੇ ਨੈੱਟ ਯੂਜ਼ ਕਰੋ, ਤੇ ਘਰੋਂ ਕਰਲੋ। ਇਕ ਕੋਸ਼ਚਨ ਕਰਵਾਇਆ, ਬਾਕੀ ਸਾਰਾ ਘਰੋਂ।
ਬਰਾਬਰ ਏ ਬਸ ਹਾਂਜੀ ਓਹੀ ਨਾ, ਟੀਚਰ ਵੀ ਆਉਂਦੇ ਚਲੋ ਚੰਗਾ ਟਾਈਮ ਜਿਵੇਂ ਫ੍ਰੀ ਆ।
ਹਾਂਜੀ, ਕੋਵਿਡ ਨਾਲ ਵੀ ਵੈਸੇ ਬੜਾ ਨੁਕਸਾਨ ਹੋ ਗਿਆ।
ਬਹੁਤ ਜਿਆਦਾ
ਹਾਂਜੀ
ਹਮ, ਬਹੁਤ ਜਿਆਦਾ ਬੱਚੇ ਵੀ ਤਾ ਕਾਫੀ ਸਟਡੀ ਚ ਪਿੱਛੇ ਚੱਲ ਗਏ। ਜਿਹਨਾਂ ਦਾ ਕਾਰੋਬਾਰ ਹੈ, ਉਹ ਵੀ ਕਾਫੀ ਪਿੱਛ
ਕਾਫੀ ਪਿੱਛੇ ਚਲ ਗਿਆ ਏ। ਕਿਉਂਕਿ ਦੋ ਸਾਲ ਤਾਂ ਕਮ ਸੇ ਕਮ ਹੋਇਆ ਹੀ ਸੀ। ਇਫੈਕਟ ਪਿਆ ਸੀ, ਇਹਦਾ ਕੋਵਿਡ ਦਾ ਕਾਫੀ।
ਹਾਂਜੀ
ਨਾਲੇ ਬਿਮਾਰ ਵੀ ਲੋਕੀ ਕਾਫ਼ੀ, ਜਦੋਂ ਦੀ ਵੈਕਸੀਨੇਸ਼ਨ ਲਗਵਾਈਆਂ ਸੀ। ਕੋਵਿਡ ਦੀ, ਉਹਦੇ ਨਾਲ ਵੀ ਬੜਾ ਨਾ-ਨਾ
ਹੂੰ
ਹੋਰ ਕੀ। ਹੋਰ
ਵਧੀਆ ਠੀਕ ਠਾਕ ਤੁਸੀਂ ਬਨਾ ਲਿਆ ਦੋਹਾਂ ਦਾ
ਨਹੀਂ ਹਜੇ ਨੀ ਅਸ ਹਜੇ ਤੇ ਅਸੀ ਸਵੇਰੇ ਬ੍ਰੇਕਫਾਸਟ ਕੀਤਾ। ਹੁਨ ਦੁਪਹਿਰ ਦਾ ਦੇਖੋ। ਗਰਮੀ ਬੜੀ ਹੈ, ਕਿੱਥੇ ਜਾਨਾ। ਘਰ ਹੀ ਰਹਿੰਦੇ ਹੁਣ।
ਹਮ
ਗਰਮੀਆਂ ਨਿਕਲਨ ਦਾ ਵੀ ਦਿਲ ਨੀ ਕਰਦਾ, ਮੌਸਮ ਚੰਗਾ ਹੋਇਆ ਤੇ ਠੀਕ ਹੈ। ਨੀ ਸਾਡੇ ਇੱਥੇ ਸਟਾਰਟ ਨਹੀਂ ਹੋਏ ਹਜੇ।
ਅੱਛਾ
ਸਾਡੇ ਇੱਥੇ ਲੇਟ ਛੁੱਟੀਆਂ ਪੈਂਦੀਆਂ ਨਾ।
ਨਾ ਤੇ ਜੁਲਾਈ, ਅਗਸਤ ਵਿੱਚ ਹੋਨਗੇ ਸਟਾਰਟ? ਜੁਲਾਈ ਚ ਠੀਕ ਹੈ।
ਹਾਂਜੀ, ਇੱਕ ਜੂਨ ਨੂੰ ਵੀ ਇੱਥੇ ਛੋਟੇ ਬੱਚਿਆਂ ਨੂੰ ਪਈਆਂ ਸੀ ਛੁੱਟੀਆ
ਹਾਂਜੀ
ਤੇ ਅੱਠ ਜੂਨ ਨੂੰ ਵੱਡਿਆਂ ਨੂੰ ਪਈਆਂ ਸੀ।
ਹੂੰ-ਹੂੰ ਲੇਟ ਸਟਾਰਟ ਆ। ਹਮ-ਹਮ ਚਲੋ ਆ ਫੇਰ ਵੀ ਮੌਸਮ ਤਾ ਵੀ ਗਰਮੀ ਤਾਂ ਵੀ ਏਦਾ ਹੀ ਰਹਿਣੀ ਹੈ ਨਾ।
ਨਹੀਂ ਲੇਕਿਨ ਜਦੋਂ ਸਕੂਲ ਖੁਲਦੇ ਤਾਂ ਬਾਰਿਸ਼ਾਂ ਲੱਗ ਜਾਂਦੀ ਹੈ ਫੇਰ ਬੱਚੇ ਕਿੱਥੇ ਜਾਂਦੇ ਆ ਬਾਰਿਸ਼ਾਂ ਹੀ ਲੱਗੀਆਂ ਹੁੰਦੀਆਂ ਸਵੇਰੇ ਫ ਹੂੰ
ਆਹ ਬੱਚੇ ਕੀ ਕਰਨ ਦਸ ਦਿਨ ਰੈਸਟ ਕਰ ਲੈਣ।
ਬਸ ਮੁੱਕਣ ਵਾਲੀ ਹੈ ਰੈਸਟ ਵੀ ਹੁਣ ਬੱਚਿਆਂ ਦੀ। ਜੇ ਟੀਚਰ ਹੈ ਉਹਨਾ ਦੀ ਤੇ ਹੁਣ ਛੇ ਤੋਂ ਕੱਲ੍ਹ ਤੋਂ ਖੁੱਲ ਜਾਣੇ ਆ ਸਕੂ ਸਕੂਲ ਟੀਚਰਾਂ ਨੇ ਤਾਂ ਜਾਣਾ ਹੈ ਲੇਕਿਨ ਬੱਚਿਆਂ ਨੂੰ ਲੇਟ ਹੈ ਬੱਚਿਆਂ ਨੇ ਬਾਈ ਤੋਂ ਜਾਣਾ।
ਚਲੋ ਓਹਨੇ ਦਿਨ ਨਾਲ ਬੱਚਿਆਂ ਦੇ ਪੇਰੈਂਟਸ ਵੀ ਬੇਫਿਕਰੇ ਵੇਖੇ ਪਏ ਆ।
ਬਸ ਹੁਣ ਸਵੇਰੇ-ਸਵੇਰੇ ਡਿਊਟੀਆਂ ਸਟਾਰਟ ਹੈ ਟਿਫਿਨ ਪੈਕ ਕਰੋ ਤੇ ਨਾਲ ਬੁੱਕਸ ਵਗੈਰਾ ਦੇਖੋ ਬੱਚਿਆਂ ਦੀ।
ਬਸ ਜਾਦਾ ਬਣਾਉਂਗਾ ਕੀ ਬਣਾਵਾਂਗੇ ਅੱਜ।
ਹਮ ਹਮ
ਕੀ ਲੈ ਕੇ ਜਾਣਾ ਬੱਚਿਆਂ ਨੇ ਇਹੋ ਸਟਾਰਟ ਹੋ ਜਾਂਦੀ।
ਰੋਜ਼ ਦੀ ਹੁਣ ਕੋਈ ਨਾ ਕੋਈ ਟੈਸ਼ਨ ਹੋਏਗੀ ਕੀ ਬਣਾਵਾਂ ਕੀ ਕਰਾਂ।
ਹਾਂਜੀ-ਹਾਂਜੀ ਉਹ ਤੇ ਹੈ ਹੀ ਏ। ਬਸ ਵਧੀਆ ਠੀਕ ਠਾਕ ਦੀਦੀ।
ਅੱਛਾ-ਅੱਛਾ।
ਹਾਂਜੀ।
ਲਗਾਨਾ ਤੁਸੀ ਵੀ ਇਥੇ ਚੱਕਰ। ਤੁਸੀਂ ਵੀ ਲਗਾਉਣਾ ਸੀ ਪੰਜਾਬ ਤੋਂ ਬਾਰ ਚੱਕਰ।
ਹਾਂ ਅਸੀਂ ਹੋ ਕੇ ਆਏ ਦੀਦੀ ਮਈ ਚ ਹੀ ਵਾਪਸ ਆਏ ਹਾਂ। ਅਸੀਂ ਚੱਕਰ ਲਗਾ ਆਏ ਪੰਜਾਬ।
ਅੱਛਾ।
ਅਹੀ ਮਈ ਚ ਹੀ ਵਾਪਸ ਆਏ ਹਾਂ।
ਅੱਛਾ ਅੱਛਾ, ਅਸੀਂ ਵੀ ਅੰਬਰਸਰ ਗਏ ਦੇ ਸੀ ਹੁਣੇ ਪਿਛਲੇ ਸੰਡੇ, ਕਾਫੀ ਰਸ਼ ਸੀ ਉੱਥੇ ਵੀ।
ਹੂੰ, ਚਲੋ ਵਧੀਆ ਆ।
ਹੂੰ ਰੁਕੇ ਨੀ ਲੇਕਿਨ ਅਸੀਂ ਸਵੇਰੇ- ਸਵੇਰੇ ਗੇ ਨਾਲ ਹੀ ਮਤਲਬ ਇੱਕ ਦਿਨ ਚ ਹੀ ਵਾਪਿਸ ਆ ਗਏ ਸੀ।
ਹੂੰ ਹੂੰ ਰਾਤ ਨੀ ਰਹੇ ਹੁਣ ਸਟੇ ਨਹੀਂ ਨਾ ਕੀਤਾ ਹੋਣਾ ਰਾਤੀ ਨੂੰ।
ਸਟੇਅ ਨੀ ਕੀਤਾ ਸੀ ਅਸੀਂ।
ਹੂੰ ਹੁਣ ਅਸੀਂ ਤੇ ਗਿਆ ਸਟੇਅ ਕੀਤਾ ਸੀ ਪਹਿਲੀ ਵਾਰ।
ਤੇ ਸੰਡੇ ਦੀ ਰਾਤੀ ਵਾਪਿਸ ਤੇ ਮੰਡੇ ਨੂੰ ਸਵੇਰੇ ਆਪਣੇ ਘਰ।
ਓਕੇ ਓਕੇ ਫੇਰ ਵਧੀਆ।
ਠੀਕ ਹੈ ਥੋੜਾ ਮਨ ਹੋਰ ਹੋ ਜਾਂਦਾ।
ਹਾਂਜੀ ਹਾਂਜੀ, ਉਹੀ ਹੋਰ ਸਭ ਵਧੀਆ ਦੀਦੀ ਚਲੋ ਠੀਕ ਹੈ ਫੇਰ ਮਿਲਾਂਗੇ ਕਰਾਂਗੇ ਗੱਲ।
ਹਾਂਜੀ ਠੀਕ ਹੈ ਕੋਈ ਨੀ ਫਿਰ ਮੈਂ ਆਪੇ ਕਰਾਂਗੀ ਤੁਹਾਨੂੰ ਕੋਲ ਫਰੀ ਹੋ ਤੇ ਫੇਰ ਮੈਂ ਤਹਾਨੂੰ ਕਰਾਂਗੀ।
ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।